ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਡਮ, ਹੈਲੋ ਸਤਿ ਸ਼੍ਰੀ ਅਕਾਲ ਮੈਡਮ, ਹੈਲੋ ਹੈਲੋ, ਹੈਲੋ ਵਧੀਆ ਜੀ, ਵਧੀਆ ਤੁਸੀਂ ਦੱਸੋ।
ਆਵਾਜ਼ ਆ ਰਹੀ ਹੈ ਸਹੀ?
ਹਾਂਜੀ -ਹਾਂਜੀ ਹੁਣ ਆ ਰਹੀ ਹੈ ਜੀ, ਪਹਿਲਾਂ ਥੋੜ੍ਹਾ ਜਿਹਾ ਇਸ਼ੂ ਆ ਰਿਹਾ ਸੀਗਾ, ਹੁਣ ਤਾਂ ਸਹੀ ਆ ਰਹੀ ਹੈ। ਹੋਰ ਦੱਸੋ ਮੈਮ? ਕੀ ਕਰ ਰਹੇ ਸੀ?
ਸੁੱਤੀ ਹੋਈ ਸੀਗੀ, ਤੁਸੀਂ ਦੱਸੋ।
ਮੈਂ ਵੀ ਬਸ ਹੁਣ ਫ੍ਰੀ ਹੋਈ ਸੀਗੀ, ਗਰਮੀ ਚ ਇਹ ਹੁੰਦਾ ਵੀ ਆਪਾਂ ਜਲਦੀ- ਜਲਦੀ ਆਪਣਾ ਕੰਮ ਨਿਬੇੜੀਏ ਤੇ ਆਪਾਂ ਆਪਣੇ ਕਮਰਿਆਂ ਚ ਜਾਈਏ ਅੰਦਰ ਜਾ ਕੇ ਫਿਰ ਆਰਾਮ ਕਰੀਏ ਹਨਾ, ਹੈਲੋ- ਹੈਲੋ।
ਹਾਂਜੀ -ਹਾਂਜੀ।
ਹੈਲੋ ਹੈਲੋ?
ਆਵਾਜ਼ ਨਹੀਂ ਆ ਰਹੀ ਸਹੀ।
ਨਹੀਂ ਮੈਮ, ਥੋਡੀ ਕੱਟ- ਕੱਟ ਗਿਆ ਆ ਰਹੀ ਆ, ਬਿਲਕੁਲ ਵੀ ਹੈਲੋ? ਹਮ। ਹੈਲੋ? ਹੈਲੋ? ਹੈਲੋ?
ਤੁਹਾਡੀ ਆਵਾਜ਼ ਗਈ ਫੇਰ, ਕਦੇ ਤੁਹਾਡੀ ਆਉਂਦੀ ਨੀ
ਅ
ਐਮ ਸੋਰੀ
ਵਿੱਚ ਨੁਇਸ ਤਾ ਆ ਗਈ ਏਨੀ।
ਹ